ਹਾਂਜੀ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਕੋਲ ਦੀ ਵੇਟ ਕਰਦੀ ਈ
ਹਾਂ-ਹਾਂ,
ਹੂੰ, ਮਤਲਬ,
ਬਸ ਵਧੀਆ ਤੁਸੀਂ ਦੱਸੋ ਕੀ ਕਰ ਰਹੇ ਸੀ।
ਬਸ ਤੁਹਾਡੀ ਬਾਜ਼ ਘੱਟ ਆਦੀ ਹੈ, ਜਾਂ ਫੋ ਫੋਨ ਚ ਠੀਕ ਹੈ।
ਅੱਛਾ ਹੁਣ ਆ ਰਹੀ ਅਵਾਜ਼ ਸਹੀ, ਅਵਾਜ਼ ਸਹੀ ਆ ਰਹੀ ਹੈ।
ਸਪੋਰਟਸ ਨੂੰ
ਅੱਛਾ, ਨਹੀਂ ਮੇਰੀ ਤਾਂ ਮੈਨੂੰ ਤਾਂ ਤੁਹਾਡੀ ਆਵਾਜ ਬਿਲਕੁਲ ਸਹੀ ਆ ਰਹੀ ਹੈ, ਨਹੀਂ ਮੈਨੂੰ ਤੁਹਾਡੀ ਆਵਾਜ਼ ਬਿਲਕੁਲ ਸਹੀ ਆ ਹੈ।
ਅੱਛਾ, ਹੋਰ ਕਿਸ ਗੱਲ ਕਰਾਂ,
ਨਹੀਂ-ਨਹੀਂ ਮੈਂ ਤਾਂ ਸੀ ਤੁਹਾਨੂੰ ਫੋਨ ਕੀਤਾ ਸੀ। ਲਈ ਕਿ ਤੁਸੀਂ ਆਪਣੇ ਬੱਚਿਆਂ ਨੂੰ ਟਿਊਸ਼ਨ ਵਗੈਰਾ ਪਾਇਆ ਦਾ ਮੈਂ ਨਾ, ਆਪਣੇ ਬੇਟੇ ਨੂੰ ਪਾਣਾ ਤੇ ਮੇਰੇ ਕੋਲ ਟਿਊਸਸ਼ਨ ਲੱਭਦੀ ਨੀ ਪਾਈ।
ਹਾਂਜੀ ਟਿਊਸ਼ਨ ਜਾ ਰਹੀ ਹੈ।
ਅੱਛਾ,
ਵੀਰ ਆ ਜਾਏਗਾ।
ਆ, ਹਾਂਜੀ ਮੈਂ ਆਪਣੇ ਬੇਟੇ ਨੂੰ ਨਾ ਭੇਜਣਾ ਵ ਟਿਊਸ਼ਨ ਤੇ ਮੈਂ ਫਿਰ ਮੈਨੂੰ ਦੱਸਣਾ ਅੱਛਾ ਪੜ੍ਹਾਉਂਦੇ ਨੇ ਨਾ ਅੱਛਾ ਪੜ੍ਹਾਉਂਦੇ ਨੇ ਨਾ ਉਹ ਫਿਰ
ਹਾਂ ਹਾਂ ਵਧੀਆ ਕਰਾਦੀ ਮੈਡਮ ਵਧੀਆ ਕਰਾਉਂਦੀ ਵੀ
ਹਾਂਜੀ ਹਾਂਜੀ
ਪਰ ਮੈਂ ਨਾ ਸਾਹਿਬ ਵਾਸਤੇ ਨਾ ਕੋਈ ਮੈਥ ਵਾਸਤੇ ਨਾ ਅਲੱਗ ਟਿਊਸ਼ਨ ਟੀਚਰ ਦੇਖਣੀ ਆਵਾਜ਼ ਬੜੀ ਘੱਟ ਆਂਦੀ ਪਈ ਬੜੀ ਘੱਟ ਮੁਸ਼ਿਲ
ਮੈਨੂੰ ਅੱਛਾ ਨਹੀਂ ਮੈਨੂੰ ਤੁਹਾਡੀ ਆਵਾਜ਼ ਬਿਲਕੁਲ ਸਹੀ ਆ ਰਹੀ ਤੁਸੀਂ ਆਪਣਾ ਫੋਨ ਦੇਖ ਤੁਹਾਡੇ ਫ਼ੋਨ ਦੀ ਆਵਾਜ਼
ਨਹੀਂ ਮੈਂ ਦੇਖਿਆ ਹੈ ਦੋ ਵਾਰੀ
ਅੱਛਾ ਚਲੋ ਹੋਰ
ਮੱਛੀ
ਹਾਂਜੀ ਠੀਕ ਆਏ ਨੇ ਅਸੀਂ ਸਭ ਬਹੁਤ ਵਧੀਆ ਮਾਰਕਸ ਆਏ ਨੇ ਵੀਰਾਜ ਦੇ ਸੋਸ਼ਲ ਸਾਇੰਸ ਦੇ ਬਹੁਤ ਘੱਟ ਨੰਬਰ ਆਏ ਨੇ
ਹੂੰ
ਹਾਂਜੀ ਹਾਂ ਉਹ ਉਹਦੇ ਮੇਰੀ ਬੇਟੀ ਐਗਜ਼ਾਮ ਵਗੈਰਾ ਨਹੀਂ ਹੋਏ।
ਅੱਛਾ ਇਗਜ਼ਾਮ ਨੀ ਹੋਏ ਹਲੇ।
ਨਹੀਂ ਨਹੀਂ ਉਹਦਾ ਕੋਈ ਟੈਸਟ ਵਗੈਰਾ ਨਹੀਂ ਹੋਇਆ
ਅੱਛੇ ਇੰਨੇ ਛੋਟੇ ਬੱਚਿਆਂ ਦੇ ਨੀ ਹੁੰਦੇ
ਹਾਂਜੀ ਹਾਂਜੀ ਛੋਟੀ ਕਲਾਸ
ਹੂੰ
ਚਲੋ ਹੋਰ ਘਰ ਸਭ ਠੀਕ ਹੈ ਬੱਚੇ ਐਕਚੁਲੀ ਨਾਨੀ ਘਰ ਆਏ ਦੇ ਨੇ ਨਾਨੀ ਘਰ ਨੂੰ ਸਵੀਮਿੰਗ ਪੂਲ ਹੈਗਾ ਵੈ ਤੇ ਉਹ ਖੇ ਪਾਣੀ ਭਰਕੇ ਨਾਣ ਨਾਣ ਦੀ ਤਿਆਰੀ ਕਰਦੇ ਪਏ।
ਇੰਜੋਏ ਕਰਦੇ
ਹਾਂਜੀ ਪੂਰਾ ਇੰਜੋਏ ਕਰ ਰਹੇ ਅੱਜ ਨਾ ਸਵੇਰ ਦੇ ਨਾਤੇ ਸਵੇਰ ਦੇ ਬੱਚੇ ਸਵੇਰ ਦੇ ਨੀ ਨਾਏ ਕਹਿੰਦੇ ਇੱਕ ਹੋਰ ਸਵੀਮਿੰਗ ਪੂਲ ਚ ਨਹਾਣਾ ਸਵਿਮਿੰਗ ਪੂਲ ਚ ਨਹਾਣਾ ਰੱਟ ਲਾਏ ਬੈਠੇ ਮੈਂ ਕਿਹਾ ਹਾਂਜੀ ਥੋੜੀ ਧੁੱਪ ਘੱਟ ਨਾ ਤਾਂ ਫੇਰ ਹੁਣ ਆਂਦੇ ਪਏ ਨੇ ਪਿੱਛੇ ਬਸ
ਲੇਕਿਨ ਆਵਾਜ਼ ਬਹੁਤ ਘੱਟ ਆ ਰਹੀ ਆ ਇਹ ਇਹ ਵੀ ਨਾ ਪਹਿਲਾਂ ਮੌਸਮ ਦੋ ਦਿਨ ਫਿਰ ਵੀ ਠੀਕ ਰਿਹਾ ਅੱਜ ਥੋੜੀ ਗਰਮੀ ਹੋ ਗਈ
ਹਾਂਜੀ ਹਾਂਜੀ ਮੌਸਮ ਮੌਸਮ ਬਹੁਤ ਦੋ ਦਿਨ ਬਹੁਤ ਅੱਛਾ ਰਿਹਾ। ਬਹੁਤ ਖਰਿਆ ਹੁਣ ਇੱਕਦਮ ਫੇਰ ਠੰਡਕ ਗਰਮੀ ਆ ਗਈ ਹੈ।
ਹਾਂਜੀ। ਹੋਰ
ਉ ਉਹ
ਹਾਂਜੀ ਨਾ ਹਾਂਜੀ ਹੋਲੀਡੇ ਵਾਹ ਹੋ ਗਿਆ ੳਲਮੋਸਟ ਹੋ ਗਿਆ। ਥੋੜਾ ਥੋੜਾ ਥੋੜਾ ਥੋੜਾ
ਅੱਛਾ ਇੰਦ ਸਾਹਿਬ ਦਾ ਤੇ ਆਏ ਨੀ ਹੋਲੀ ਡੇਬਰ ਬਸ ਅਸਾਈਨਮੈਂਟ ਪ੍ਰੋਜੈਕਟ ਵਗੈਰਾ ਬਹੁਤ ਜ਼ਿਆਦਾ ਦਿੱਤੇ ਨੇ ਟੀਚਰਾਂ ਨੇ। ਹ
ਅੱਛਾ!
ਹਾਂਜੀ
ਅੱਛਾ!
ਹਾਂ ਬਹੁਤ ਜ਼ਿਆਦਾ ਤੇ ਜਿੱਤੇ ਵੀ ਇਨੇ ਡਿਫਰੈਂਸ ਅਲੱਗ ਹੀ ਨੇ ਜਿਸ ਤਰ੍ਹਾਂ ਅਲੱਗ ਲੋਕੇਸ਼ਨ ਤੇ ਜਾ ਕੇ ਬੱਚੇ ਦੀ ਫੋਟੋ ਖਿੱਚਣੀ ਹੈ ਵੀਡੀਓਜ਼ ਬਣਾਣੀ ਹੈ ਜਿਸ ਤਰ੍ਹਾਂ ਮਤਲਬ ਕਿ ਪਸ਼ੂਆਂ ਨੂੰ ਚਾਰਾ ਵਗੈਰਾ ਪਾਉਣਾ। ਲ ਉਹ ਕਿੱਥੇ ਲੈ ਕੇ ਜਾਏਦੇ ਕਿਸ ਤਰ੍ਹਾਂ? ਦੇ ਭਾਈ ਬੱਚਿਆਂ ਨੂੰ ਬਹੁਤ ਅਲਗ ਆਏਆ ਸੀ ਉਹ ਤੇ ਇਸ ਕਰਕੇ ਉਹਨਾਂ ਨੇ ਉਹ ਲੀੜੇ ਵਰਕ ਨੇ ਦਿੱਤਾ ਇਹ ਪ੍ਰੋਜੈਕਟ।
ਓਕੇ ਓਕੇ ਓਕੇ ਅੱਛਾ ਜੀ ਤੇ ਚਿਰ ਪਸ਼ੂਆਂ ਦਾ ਚਾਰਾ ਵਗੈਰਾ ਪਸ਼ੂਆਂ ਦਾ ਚਾਰਾ ਵਗੈਰਾ ਹੈ ਉਸ। ਕਿਸੇ ਨਾ ਘਰ ਗਾਂ ਵਗੈਰਾ ਰੱਖੀ। ਤੁਸੀਂ ਇਹਨੂੰ ਬੱਚੋਂ ਨਾਲ ਲੈ ਜਾਓ ਰੋਟੀ ਵਗੈਰਾ ਖਵਾ ਦੋ ਉਹਨੂੰ
ਹਾਂ ਉਹ ਤੇ ਕਰਾਂਗੀ ਇੱਕ ਵਾਰੀ ਹੋਰ ਚੰਗੀ ਤਰ ਦੇਖਾਂਗੇ ਨਾ ਹੋਰਾਂ ਨੂੰ ਪੁੱਛਾਂਗੀ ਜਿਸ ਤਰ੍ਹਾਂ ਇਹਨਾਂ ਦੇ ਸਕੂਲ ਚ ਇੱਕ ਰੋਲ ਨੰਬਰ ਤੇੱ ਟਵੰਟੀ। ਤ ਤੱਕ ਅਲੱ ਬੱਤਿਆਂ ਪ੍ਰਜੈਕਟ। ਅ ਅਸਾਈਮੈਂਟ ਨੇ ਬਾਕੀ ਟਵੈਂਟੀ ਫੋਰ ਤੋਂ ਲੈ ਕੇ ਫੋਰਟੀ ਫਾਈਵ ਜਿੰਨੇ ਵੀ ਨੇ
ਅੱਛਾ!
ਇਹਨਾਂ ਦੇ ਅਲੱਗ ਨੇ ਤੇ ਥੋੜੇ ਵੀ ਮਿਲ ਜਾਗਾ ਨਾ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਦੇ ਨੇ? ਬਾਕੀ ਤੇ ਚਲੋ ਮੈਂ ਜਾਣਾ ਆਪਣੇ ਘਰ ਉੱਥੇ। ਦੇਖਾਂਗੇ ਅਗਰ ਕਿਸੇ ਨੇ ਦੇਖਿਆ ਆੈ ਵਗਰਾ ਪਰ ਹੁਣ ਆਥੇ ਕੱਲ ਜਾ ਕੇ ਹਾਂਜੀ
ਮੇਰੇ ਬੇਟੇ ਦਾ ਆਇਆ ਸੋਇਲ ਸੋਇਲ। ਮਿੱਟੀ, ਮਿੱਟੀ ਰੇਤ ਮਿੱਟੀ ਦੇ ਉੱਪਰ ਉਹ ਇੱਕ ਇੱਕ ਗੇੜ ਅਸੀਂ ਲਗਾਦੇ ਹਾਂ ਉਹਦੀ ਕਿੰਨੀ ਪੜਤਾਾਂ ਹੁੰਦੀਆਂ? ਦੇ ਨੀਚੇ ਕਿਹੜੀ ਮਿੱਟੀ ਹੁੰਦੀ ਉਪਰ ਕਿਹੜੀ ਮਿੱਟੀ ਹੁੰਦੀ ਚਾਰ ਟਾਈਪ ਦੀ ਮਿੱਟੀ ਹੁੰਦੀ ਉਹਦਾ ਪੂਰਾ ਨੂਡਲ ਬਣਾਉਣਾ ਮੈਂ।
ਅੱਛਾ!
ਹਾਂਜੀ ਮਿੱਟੀ ਦਾ ਮਿੱਟੀ ਦਾ। ਹਾਂਜੀ
ਤ ਮਿੱਟੀ ਦੇ ਹੇਦ ਦੇ ਵਿੱਚ ਪੈ ਪਾ ਕੇ?
ਹਾਂਜੀ ਮਿੱਟੀ ਚ ਇੱਕ ਪੌਦਾ ਵਗੈਰਾ ਲਗਾ ਕੇ ਐਵੇਂ ਕੁਝ। ਅੱਾ ਉਹ ਜਿ ਨਾ ਡਰੋਇੰਗ ਕਰਨੀ ਹੈ ਡਰੋਇੰਗ ਕਰ ਡ੍ਰਇਗ ਕਾਰੱਲ ਮੋਡਲ ਮੋਡ ਮੋਡਲ ਬਣਾਵਾਂਗੀ ਮੈਂ ਨਾ
ਹਮ ਅੱਛਾ ਫੇਿਰ ਇਹ ਬ ਚੱਲਦੇ ਸਿੱਖਣ ਵਾਲੀ ਕੋਈ ਚੀਜ਼ ਨਹੀਂ ਹੈ ਪੇਰੈਂਟਸ ਨੂੰ ਸਿੱਖ ਵਾਲੀ ਚੀਜ਼ ਹੋ ਗਈ
ਹਾਂ ਹਾਂ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ।
ਸਾਡੀ ਨੌਲੇਜ ਜ਼ਿਆਦਾ ਹੋਣੀ ਬੱਚਿਆਂ ਦੀ ਕੀ ਹੋਣੀ ਬੱਚਿਆਂ ਨੂੰ ਪਤਾ ਨਹੀਂ ਚੀਜ਼ਾਂ।
ਸਹੀ ਗੱਲ ਹੈ।
ਬਾਕੀ ਇਹ ਜਿਹੇ ਪਲਾਂਟ ਵਗੈਰਾ ਚਲੋ ਪੱਤਾ ਲੱਗ ਜਾਂਦਾ ਬਾਕੀ ਇਹ ਤੰਦਰ ਬਣਾ ਕੇ ਬੜਾ ਅਜੀਬਜਏ ਨੇ। ਸਾਰੇ ਪਿੰਡਸ ਬਹੁਤ ਬੋਲਦੇ ਪਿੰ ਟੀਚਰਾਂ ਨੇ ਕੀਤਾ।
ਗੱਲ ਹੈ ਸਹੀ ਗੱਲ ਹੈ ਹੋਰ ਹੋਰ ਤੁਸੀਂ ਪੌਦੇ ਵਗੈਰਾ ਲਗਾਏ ਦੇ ਨੇ ਕੁੱਛ? ਆਪਣੇ ਘਰ
ਹਾਂ ਪਰ ਲਗਾਏ ਨੇ ਪਰ ਉਹ ਨਾ ਗਰੋਥ ਨਹੀਂ ਕਰਦੇ ਪਏ। ਮੈਂ ਕਿੰਨੀ ਵਾਰੀ ਉਹਦੀ ਗੋਡੀ ਵਗੈਰਾ ਕਰਨੇ ਪਾਣੀ। ਚਲ ਦਿੰਦੀ ਹਾਂ। ਤੇ ਉਹ ਪਤਾ ਨੀ ਕਿ ਜਿਨਾਂ ਕੋਲ ਮੈਂ ਲੈ ਕੇ ਗਈ ਸੀ ਨਾ ਮੇਰੀ ਮਾਸੀ ਸਸਤੇ ਘਰ ਸੀ ਤੇ ਉਹਨਾਂ ਦੇ ਘਰ ਬੜੇ ਵੱਡੇ ਵੱਡੇ ਹੋਏ ਸੀ ਤੇ ਉਹੁਣ ਮੈਂ ਗਈ ਸੀ ਪੁੱਛਦੀ ਵੀ ਸੀ ਮੈਂ ਕਿਹਾ ਸਾਡੇ ਘਰ ਗਰੋਥ ਨੀਂ ਕਰਦੇਂ ਪਏ। ਕਰਦੇ ਵੀ ਤੇ ਸੇਮ ਅਮੀ ਅਸੀਂ ਕੋਈ ਖਾਦ ਵਗੈਰਾ ਕੁੱਛ ਨੀਂ ਪਾਂਦੀ। ਇਸ ਤਰ੍ਹਾਂ ਹੀ ਸਿੰਪਲ ਪਾਣੀ ਦਿੰਦੇਂ ਹਾਂ। ਜਾਂ ਹਲਕੀ ਫੁਲਕੀ ਜ਼ੋ ਸਪ੍ਰੇ ਵਗ਼ੈਰਾ ਵੀ ਕਰ ਦਿੰਦੇਂ ਹੋਣੇਂ ਨੇ। ਬਣਾਉਂਣੀ ਸਾਂ ਵਿੱਚੇ। ਸ਼ਾਇਦ ਸਾਹਮਣੇਂ ਤੇ। ਸਾਬ ਦਾ ਕੰਮ ਜ਼ਿਆਦਾ ਹੁੰਦਾਂ ਹੈ। ਇਸ ਕਰਕੇ। ਹੂੰ, ਹੂੰ ਇਹਦੇ ਕਰਕੇ ਗਰੋਥ ਨੀਂ ਕਰਦੇਂ ਹੈਗੇ। ਇਡੇ ਨੇਂ ਜਿਡੇ ਜਿਡੇ ਮੈਂ ਲਗਾਏ ਬਸ ਓਨੇ ਹੀ ਨੇਂ ਪਰ ਐਹ ਵੀ ਕਿ ਹਰੇ ਬੜੇ ਹੈਂ ਨੇਂ ਥੋੜੇ।
ਅੱਛਾ ਅੱਛਾ। ਤੇ ਸਾਡੇ ਘਰ ਵੀ ਉੱਗੇ ਦੇ ਨੇਂ। ਅੱਛਾ ਸੁੱਕੇ ਨੀਂ ਅੱਛੀ ਗੱਲ ਹੈ। ਫ਼ਿਰ ਧੀਰੇ ਧੀਰੇ ਕਿਆ ਕਿਹਾਂ ਮੈਂ ਥੋੜੇ ਗਮਲੇ ਚ। ਟੁੱਟਿੲੌ।
ਨਹੀਂ ਆਮ ਜਿਡੇ ਠੀਕ ਨੇਂ। ਮੈਂ ਤੁਹਾਡੇ ਦੇਖੇਂ ਹੋਏ ਨੇ ਨਾ ਛੱਤ ਉੱਪਰ।
ਕਈ ਤਾਂ ਗਮਲੇ ਵਗ਼ੈਰਾ ਵੀ ਛੋਟੇ ਨੇਂ। ਫ਼ਿਰ ਉਹ ਛੋਟੇ ਰਹਿ ਜਾਂਦੇ ਨੇਂ। ਕਈ ਗਮਲੇ ਵੱਡੇ ਨੇਂ ਉਹ ਪੋਦਾ ਹੋਰ ਵੱਡਾ ਵੱਡਾ ਵੱ ਤਾਂ ਵੱਡਾ ਜਾਂਦਾ ਰਹਿੰਦਾਂ ਹੈਂ।
ਨਹੀਂ ਸਾਡੇ ਘਰ ਮੇਰੇ ਮੰਮੀ ਦੇ ਸੀ। ਇਸ ਤੋਂ ਵੀ ਛੋਟੇ ਨੇਂ ਮੇਰੇ ਫ਼ਿਰ ਵੀ ਥੋੜੇ ਵੱਡੇ ਨੇਂ। ਉਹ ਬੜੇ ਵੱਡੇ ਵੱਡੇ ਹੋਏ ਨੇਂ। ਲੋਕੀਂ ਬਹੁਤ ਵਧੀਆਂ ਨੇਂ। ਪਤਾਂ ਨੀਂ ਇੱਥੇਂ ਕਿਉਂ ਨੀਂ ਹੁੰਦੇ। ਮੈਂਨੂੰ ਨਾ ਸ਼ੌਂਕ ਆ ਏਨਾਂ ਪਲਾਟ ਲਗਾਉਣ ਦਾ ਕਿ ਮੈਂ ਪੂਰਾਂ ਛੱਤ ਦੇ ਉੱਪਰ ਲਗਾਵਾਂ।
ਹ ਹ ਹਾਂਜੀ ਮੇਰੀ ਦੀਦੀ ਹੈਗੇ ਨਾ ਮੇਰੀ ਦੋ ਦੀਦੀਆਂ ਨੇਂ ਮੇਰੀ ਉਹਨਾਂ ਨੇਂ ਲਗਾਏ ਦੇ ਨੇਂ। ਉਹਨਾਂ ਨੇ ਤਾਂ ਚੋ ਕਰੇਲੇ। ਪਤਾ ਨੀ। ਕੀ ਕੀ ਉਗਾਇਆ।
ਤੇ ਉਹ ਮਿੱਟੀ ਕਿੱਥੋਂ ਮਤਲ ਤੇ ਕਿ ਮਿੱਟੀ ਕਿਥੋਂ ਲੈਂਦੇਂ ਨੇਂ।
ਮੈਂਨੂੰ ਪਤ ਉਹ ਤਾਂ ਕੋਈ ਨੀਂ ਪਰ ਉਹ ਬੜੀ ਕੇਅਰ ਕਰਦੇਂ ਨੇਂ। ਹੋਰ।
ਕਿਉਂਕਿ ਮਿਟ ਮਿੱਟੀ ਦੀ ਵੀ ਗੱਲ਼ ਹੋ ਜਾਂਦੀ ਹੈ। ਕਈਆਂ ਵਾਰ ਵਧੀਆਂ ਮਿੱਟੀ। ਜਿਸ ਤਰ੍ਹਾਂ ਅਲੱਗ ਪਲਾਂਟ ਦੀ ਹੁੰਦੀ ਐ ਨਾ ਮਿੱਟੀ ਦੇ। ਉਹ ਬਹੁਤ
ਅੱ
ਮੈਂ ਤੇ ਆਪਣੇ ਘਰ ਗਈਂ ਸੀ। ਸਾਡੇ ਘਰ ਦੇ ਸਾਹਮਣੇਂ ਖੇ ਮੈਂ ਜੇ ਸਾਡੇ ਕੰਮਾਂ ਲੈਂਦੀਦੇ ਮਿੱਟੀ ਪਵਾਈ ਮਿੱਟੀ ਦਾ ਕੇ ਕੱਟਾ ਭਰ ਲਿਆਈ। ਉਥੇ ਮੈਟੀ ਖਾਦਾਂ ਵਾਲੀ ਮਿੱਟੀ ਏ ਫੇਰ ਵੀ ਮਿ ਨਾ ਮਾਇਰਾ ਜਿਹੜੀ ਮੇਰੇ ਨਾਲ ਟਿਊਸ਼ਨ ਜਾਂਦੀ ਹੈ ਤੇ ਉਹ ਆਪਣਾ ਰੈਂਿੰ ਤੇ ਰਹੇ ਨੇ ਆਪਣਾ ਘਰ ਬਣਾਉਦੇ ਵੀ ਨ ਉਹ ਉਹਨਾਂ ਨੇ ਬੜੇ ਲੱਗ ਲਗਾਏ ਨੇ ਬਹੁਤ ਵਧੀਆ। ਫੋਟੋ ਵਗੈਰਾ ਮੈਂ ਦੇਖਣੀ ਆ ਨਾ ਫੇਿਰ ਮੈਂ ਮੰਮੀ ਨੂੰ ਪੁੱਛਿਆ ਸੀ ਵੀ ਕਦੇ ਜਿਹਨਾਂ ਦੇ ਘਰ ਅਸੀਂ ਮਕਾਨ ਚ, ਨਾ ਮਾਲੀ ਕਹਿੰਦੇ ਉਹਨਾਂ ਨੇ ਮਾਲੀ ਲਗਾਇਆ। ਹਰ ਹਫ਼ਤੇ ਚ ਇੱਕ ਵਾਰੀ ਆਉਂਦਾ ਹੈ। ਇਹ ਸਾਰੀ ਪੱਦ ਦੀ ਜੋਗ ਵੀ ਇਹ ਕਰਦਾ।
ਸਹੀ ਗੱਲ ਹੈ,
ਕਰ ਸਾਰਾ ਕੁਛ ਬਹੁਤ ਵਧੀਆ,
ਅੱਛਾ ਹਾਂ, ਕੇਅਰ ਤਾਂ ਹ ਹਰ ਚੀਜ਼ ਮੰਗਦਾ ਹੈ ਕੇਅਰ ਚਾਹੇ ਪੌਦੇ ਹੋ ਚਾਹੇ ਅਸੀਂ ਕੋਈ ਪੈਟ ਰੱਖ
ਜ਼ਿਆਦਾ ਉਹਨਾਂ ਨੂੰ ਜ਼ਿਆਦਾ
ਹਾਂਜੀ-ਹਾਂਜੀ ਮੇਰੇ ਪੇਕੇ ਲੱਗੇ ਦੇ ਸੀ ਕਿਚਨ ਗਾਰਡਨ ਸੀ ਪੂਰਾ ਮੇਰੇ ਪੇਕੇ ਪੂਰਾ ਮਾਲੀ ਵਗੈਰਾ ਰੱਖਿਆ ਦਾ ਸੀ, ਉਹ ਪੂਰੀ ਕੇਅਰ ਕਰਦਾ ਸੀ ਮੈਨੂੰ ਯਾਦ ਹੈ। ਉਹ ਕਿਵੇਂ, ਕਿ ਕਿਵੇਂ ਚੀਜ਼ਾਂ ਉਗਾਉਂਦਾ ਸੀ ਨਾਲ ਨਾਲ ਡੈਡੀ ਕੋਲ ਪੈਸੇ ਲੈ ਜਾਂਦਾ ਸੀ। ਕਿ ਮੈਂ ਉਹ ਲੈ ਕੇ ਆਣੇ ਨੇ ਕੀ ਨਾਮ ਦੇ, ਖਾਦ ਲੈਕੇ ਆਣੀ ਹੈ। ਬੀਜ ਲੈ ਕੇ ਆਣੇ ਨੇ ਤੇ ਤੇ ਉਹ, ਸਾਡੇ ਸਬਜ਼ੀ ਉੱਗਦੀ, ਨਾ ਅੱਧੀ ਸਬਜ਼ੀ ਆਪ ਲੈ ਜਾਂਦਾ ਸੀ, ਮਤਲਬ ਹੰਡਰਡ ਵਿੱਚ ਸੈਵਟੀ ਪਰਸੈਂਟ ਸਬਜ਼ੀ ਆਪ ਲੈ ਜਾਂਦਾ ਸੀ। ਥਰਟੀ ਪਰਸੈਂਟ ਸਬਜੀ ਸਾਨੂੰ ਦਿੰਦਾ ਸੀ। ਉਹ ਵੇਚਦਾ ਸੀ ਬਾਹਰ ਜਾ ਕੇ, ਬਾਕੀ ਸਾਨੂੰ ਦਿੱ ਸੀ ਕੇਅਰ ਕਰਦਾ ਸੀ, ਹਾਂਜੀ
ਬਾਕੀ ਕਿ ਤਾਂਸੇ ਨੀ ਹੁੰਦਾ,
ਹਾਂਜੀ,
ਐਸਟਰਾ ਲੈਂਦਾ
ਨਹੀਂ ਪੈਸ ਤ ਤੇ ਕਹਿੰਦੇ ਵੀ ਚ ਜਾਂਦਾ ਸੀ ਨਾ ਮਤਲਬ ਅੱਧੀ ਅੱਧੀ ਹਾਂ ਇੱਕ ਅੱਧੀ ਅੱਧੀ ਹੋ ਜਾਂਦਾ ਸੀ ਉਹ ਸਬਜ਼ੀ ਲੱਗ ਜਾਂਦਾ ਸੀ ਫਿਰ ਪੈਸੇ ਨੂੰ ਲੈ ਕੇ ਜਾਂਦਾ ਸੀ ਉਹ ਕਹਿੰਦਾ ਮ ਸਬਜ਼ ਸੁਬ ਨਰ ਬਣਾ ਲੂਗਾ ਹਾਂਜੀ ਮ ਘਰ ਬਣਾ ਲੂੰਗਾ ਇਹਵੇਸ ਤੁਸੀਂ ਮੰਨੋਗੇ ਸਾਡੇ ਨਾਲ ਪੰਪ ਦਸ ਦਸ ਕਿੱਲੋ ਸਾਡੇ ਕੋਲ ਪਿਆਜ ਪਹਿ ਰਹਿੰਦਾ ਸੀ ਆਪਣੇ ਘਰ ਦਾ ਉਗਿਆ
ਤੇ ਹੁਣ ਦੱਸ ਲਗਾਉਂਦੇ ਤੁਹਾਡੀ ਜਗ੍ਹਾ ਤੇ ਮੈਂ ਦੇਖੀ ਸੀੈਣ ਤਾਂ ਖਾਇਆ ਸੀ ਇਹਨਾਂ ਨੇ ਕਹਿੰਦੇ ਹੈ ਅਮਤ ਕੀ ਵੀਰਾਜ ਦੇ ਭਪ ਤੋਂ ਨਾਮ ਲਿਆ ਸੀ ਨ ਸੋਰੇਦਾ ਕਾਰ
ਨਹੀਂ ਹੁਣ ਨਾ ਉਹ ਬਣਾ ਲਿਆ ਨਹੀਂ ਨਹੀਂ ਹੁਣ ਨਹੀ ਹੈਗਾ ਹ ਜੇ ਤੇ ਕਿਚਨ ਗਾਰਡਨ ਉਧਰ ਫੈਕਟਰੀ ਪਾ ਲਈ ਇਹਨਾਂ ਨੇ ਚਲੋ ਮੈਂ ਤੁਹਾਨੂੰ ਕਰਨੀ ਆ ਫੋਨ ਠੀਕ ਹੈ ਚਲੋ ਠੀਕ ਹੈ ਜੀ ਓਕੇ ਜੀ
ਮੇ ਨਾਲ ਲੱਦਾ